ਹਾਂਜੀ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਜੇ
ਹਾਂਜੀ ਕੀ ਹਾਲ ਜ ਭਾਜੀ ਠੀਕ ਓ
ਵਧੀਆ ਵਧੀਆ ਤੁਸੀ ਸੁਣਾਓ
ਹਾਂਜੀ ਰੋਟੀ ਰੋਟੀ ਖਾ ਲਈ ਜੇ
ਹਾਂਜੀ ਬਸ ਖਾਣਾ ਹੀ ਸੀ ਹੁਣ ਖਾਣ ਹੀ ਲੱਗਾ ਸੀ ਹੋਰ ਤੁਸੀਂ ਸੁਣਾਓ
ਬਸ ਵਧਦੇ ਭਾਜੀ ਇੱਕ ਕੰਮ ਹੈਗਾ ਸੀ
ਬੋਲੋ
ਇਹ ਜਿਹੜਾ ਆਪਣਾ ਕੋਈ ਦਿੱਲੀ ਚ ਆਪਣਾ ਕੋਈ ਬੰਦਾ ਹੈਗਾ ਜਾਣਗ ਜੋ ਆਪਣਾ ਕੋਈ ਮਾਲ ਮੂਲ ਵੇਚ ਤਾ ਹੈ ਬਰਾਸ ਦਾ
ਬਰਾਤ ਮਾਨ ਹੈਗਾ ਤੇ ਆਇਆ ਮਤਲਬ ਵੀ ਹਾਂਜੀ ਹਾਂਜੀ ਬੋਲੋ
ਮੈਨੂੰ ਚਾਹੀਦਾ ਸੀ ਭਾਜੀ ਥੋੜਾ ਮਨ ਆਪ ਨੰਬਰ ਨੰਬਰ ਸੈਂਡ ਕਰ ਦੋਗੇ ਜੇ ਮੈਨੂੰ
ਹਾਂ ਕੋਈ ਨੀ ਕਰ ਦਾਂਗੇ ਵੈਸੇ ਮੇਰਾ ਜਾਣਕਾਰੀ ਹੈ ਤੁਸੀਂ ਨਾਮ ਨੂਮ ਲੈ ਲਿਓ ਜਾਂ ਮੈਂ ਉਹਦੇ ਨਾਲ ਗੱਲ ਹੀ ਕਰ ਲ
ਹ ਹਾਂਜੀ ਇੱਕ ਵਾਰੀ ਤੁਸੀਂ ਵੀ ਕਹਿ ਦੇਣਾ ਆਪਣਾ ਕੀ ਵਧੀਆ ਮਾਲ ਚਾਹੀਦਾ ਜੇ
ਕਹਦਾ ਆਪਣੇ ਘਰ ਦੀ ਗੱਲ ਆ ਵੀ ਦੇਖਲੀਓ
ਹਾਂ ਰੇਟ ਰੂਟ ਸਹੀ ਕਰਵਾ ਦੇਣਾ ਹੋਰ ਸੁਣਾਓ ਬਸ ਵਧੀਆ ਬੱਚੇ ਠੀਕ ਨੇ
ਵਧੀਆ ਜੀ ਬਹੁਤ ਵਧੀਆ
ਹੋਰ ਘਰ ਆਪਾਂ ਦਾਦਾ ਦਾਦਾ ਦਾਦੀ
ਹਾਂ ਵਧੀਆ ਵਧੀਆ ਬਸ ਮਤਲਬ ਦਾਦੀ ਥੋੜੇ ਹੋ ਗਏ ਸੀ ਉਹਨਾਂ ਨੂੰ ਦਵਾਈ ਦਵਾਈ ਪਾਈ ਹੁਣ ਠੀਕ ਨੇ
ਹੋਰ ਸੁਣਾਓ
ਹੋਰ ਤੁਸੀਂ ਸੁਣਾਓ ਹੁਣ ਕੀ ਹੋ ਗਿਆ।
ਹੂੰ ਪਿੱਛੋਂ ਖੱਪ ਬੜੀ ਆਉਂਦੀ ਵੀ ਜੇ ਭਾਜੀ
ਨਹੀਂ ਨਹੀਂ ਬੋਲੋ ਤੁਸੀਂ ਬੋਲੋ ਹੁਣ ਬੋਲੋ ਠੀਕ ਹੈ।
ਹਾਂਜੀ ਭਾਜੀ ਹੁਣ ਥੋੜਾ ਠੀਕ ਆ
ਹੂੰ,,,
ਹੋਰ ਸੁਣਾਓ ਭਾਜੀ ਕਿਥੇ ਓ ਆਪਣਾ ਟ੍ਰਿਪ ਟਰੁਪ ਬਣਾਓ ਭਾਜੀ ਜਾਣ ਦੀ ਫੈਮਲੀ ਫੂਮਲੀ
ਬਣਾ ਲੋ ਬਣਾ ਲੋ ਕੋਈ ਨੀ ਦੇਖਲੋ ਫੈਮਲੀ ਹੁਣ ਮੇਰੇ ਬੱਚੇ ਵੀ ਮਗਰ ਪਏ ਘੁਮਾਓ ਪਾਪਾ
ਮੈਂ ਇਧਰ ਦੀ ਬਣਾਉਣੇ ਆ ਗੋਆ ਦੀ ਕਦੇ ਕਹਿੰਦਾ ਬਾਏ ਏਅਰ ਜਾਂਦੇ ਹਾਂ। ਦਿਲੀ ਤੋਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ
ਕੋਈ ਨੀ ਜਿਵੇਂ ਬਣਾ ਲੋ ਬਣਾ ਲੋ ਮਹਾਤਮਾ ਗਾਂਧੀ ਵਾਲੇ ਪਾਲੂ
ਜੀ ਕੀ ਗੱਲ ਭਾਜੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਜੇ
ਹਾਂ ਹਾਂ ਹਾਂ ਇਦਰਾ ਗਾਂਧ ਸੋਰੀ ਸੋਰੀ ਹਾਂ।
ਕੀ ਗੱਲ ਹੋ ਗਈ ਭਾਜੀ
ਮੈਂ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਤੋਂ ਅਸੀਂ ਫਲਾਈਟ ਲਾਂਗੇ ਗੋਆ ਦੀ ਆਪਣਾ ਟਰਮੀਨਲ ਵੰਨ ਤੇ ਹੈਗੀ
ਤੇ ਓਧਰੋਂ ਆਪਣਾ ਫਲਾਈਟ ਲਾਂਗੇ
ਠੀਕ ਹੈ।
ਤੇ ਗੋਆ ਗੁਆ ਘੁੰਮਾਂਗੇ ਜਰਾ ਫੈਮਲੀ ਫੂਮਲੀ
ਚਲੋ ਫਿਰ ਮੈਨੂੰ ਦੱਸ ਦਿਓ ਜਿੱਦਾਂ ਵੀ ਆ ਕਦੋਂ ਦਾ ਬਣਿਆ ਮੈਂ ਕੋਈ ਨੀ ਮੈਂ ਚਲਾ ਗੇ ਤਾਂ ਕੀ ਏ
ਵੈਸੇ ਵੀ ਬੱਚਿਆਂ ਦੀ ਛੁੱਟੀਆਂ ਬਣਾ ਗਰਮੀਆਂ ਦੀ ਚੱਲਾਂਗਾ
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਭਾਜੀ ਜਾਣਾ ਜੇ ਜਰੂਰੀ ਜੇ
ਹੋਰ ਹੋਰ ਨਾ ਬਾਕੀ ਬੱਚੇ ਹੋਣ ਜਿਹੜੇ ਹੁਣ ਵੈਸੇ ਜਿਵੇਂ ਬੱਚੇ ਜਿਹੜੇ ਔਨਲਾਈਨ ਸੋਸ਼ਲ ਮੀਡੀਆ ਚਲਾਉਂਦੇ ਆ ਬਹੁਤ ਗ਼ਲਤ ਆ ਉਹਨਾਂ ਅੱਜ ਵੀਡੀਓ ਸੀ ਨਿਊਜ਼ ਚ
ਹਾਂਜੀ
ਬਹੁਤ ਗ਼ਲਤ ਚੀਜ਼ ਹੈਗਾ ਬੱਚਿਆਂ ਦਾ ਮਨ ਮਾਇੰਡ ਖ਼ਰਾਬ ਕਰ ਜਾਂਦੀ ਆ ਤਹਾਨੂੰ ਪਤਾ ਹੀ ਹੋਣਾ ਆ ਬੱਚੇ ਜਿਹੜੇ ਫੋਨ ਚਲਾਉਣ ਪਿਆ ਆ ਅੱਜ ਕੱਲ
ਹਾਂਜੀ ਭਾਜੀ ਬਹੁਤ ਫੋਨ ਚਲਾਉਂਦੇ ਨੇ
ਤੇ ਗਲਤ ਗੱਲ ਆ ਫੋਨਾਂ ਚ ਪਤਾ ਨੀ ਕੀ ਪੁੱਛਿਆ ਪੁਛਿਆ ਇਨੀ ਉਮਰ ਨੀ ਹੁੰਦੀ ਫੋਨ ਪਹਿਲੇ ਦਿਖੇ ਤਾਂ ਲੁਕਾ ਲਈਦਾ
ਬਿਲਕੁਲ ਬਿਲਕੁਲ ਭਾਜੀ
ਸੋਸ਼ਲ ਮੀਡੀਆ ਵੀ ਬਹੁਤ ਬਾਕੀ ਅੱਛੀ ਚੀਜ਼ ਵੀ ਆ ਕੋਈ ਦੇਖਣ
ਬਿਲਕੁਲ ਬਿਲਕੁਲ
ਹੂੰ ਹੋਰ ਤੁਸੀਂ ਸੁਣਾਓ।
ਬਸ ਵਧੀਆ ਭਾਜੀ ਰੱਬ ਦੀ ਮਿਹਰ ਹੈਗੀ ਹੈ। ਕੰਮ ਕਾਰ ਵਧੀਆ ਚੱਲਦਾ ਵ ਕੁਛ
ਹਾਂਜੀ।
ਹੋਰ ਸੁਣਾਓ?
ਕਚਾ ਨੌਕਰੀ- ਨੂਕਰੀ ਲੱਗੀ ਤੁਹਾਡੇ ਬੱਚੇ ਦੀ।
ਹਾਂਜੀ ਭਾਜੀ ਜੋਬ ਲੱਗੀ ਹੈ ਆਪਣਾ ਇੱਥੇ ਡੈਹਲੀ ਚ ਲੱਗੀ ਹੈ ਨੋਇਡਾ ਚ।
ਨੋਇਡਾ ਚ ਤ ਮੇਰਾ ਜਾਣਕਾਰ ਵੀ ਆ, ਕਿੱਦਾਂ ਕਿੱਥੇ ਲੱਗੀ ਆ।
ਨੋਇਡਾ ਚ ਆਪਣਾ ਸੈਕਟਰ ਅਠਾਰਾਂ ਚ ਲੱਗੀ ਐ।
ਅੱਛਾ।
ਹਾਂਜੀ- ਹਾਂਜੀ ਬਿਲਕੁਲ। ਬ ਬਿਲਕੁਲ ਭਾਜੀ।
ਮਤਲਬ ਕਿਸ ਚੀਜ਼ ਦੀ ਹੋਸਪਿਟਲ ਹੈ ਹੋਸਪਿਟਲ ਚ। ਹੋਸਪਿਟਲ ਚ।
ਹਾਂਜੀ ਭਾਅਜੀ ਹੋਸਪਿਟਲ ਚ ਲੱਗੀ, ਸਿਵਲ ਹੋਸਪਿਟਲ ਹੈਗਾ ਨੋਇਡਾ ਚ ਬਹੁਤ ਵੱਡਾ।
ਆਏ ਹਾਂ।
ਹਾਂਜੀ ਗਵਰਮੈਂਟ ਜੋਬ ਲੱਗੀ ਹੈ, ਆਪਣਾ ਡਾਕਟਰ ਤੇ।
ਚਲੋ ਬਹੁਤ ਵਧੀਆ ਗੱਲ ਆ, ਮੁਬਾਰਕਾਂ ਤੁਹਾਡੇ ਨਾਲੇ।
ਹਾਂਜੀ -ਹਾਂਜੀ ਤੁਹਾਡਾ ਮੁੰਡਾ ਕੀ ਕਰਦਾ ਐ।
ਸਾਡਾ ਮੁਡਾ ਉਹ ਜਿਹੜਾ ਏਅਟੈਲ ਦੀ ਵਾਈਫਾਈ ਨੀ ਲਾਦੇ ਜੇ।
ਹਾਂਜੀ-ਹਾਂਜੀ।
ਉੱਥੇ-ਉੱਥੇ ਲੱਗਿਆ, ਮਤਲਬ ਤੁਸੀਂ ਤੁਸੀ ਯਾਰ ਦੋਸਤ ਅ਼ਉਹਦੇ ਨਾਲ ਕਹਿ ਕ ਹਾਂਜੀ- ਹਾਂਜੀ।
ਬਹੁਤ ਵਧੀਆ ਗੱਲ ਹੈ ਭਾਜੀ।
ਹੂੰ।
ਹੋਰ ਆਪਣਾ ਡੈਡੀ ਠੀਕ ਜਹ ਤੁਹਾਡੇ?
ਹਾਂਜੀ- ਹਾਂਜੀ ਬਹੁਤ ਵਧਿਆ ਛੋਟਾ ਮੁੰਡਾ ਤਾਂ ਸਕੂਲ ਆ।
ਹਾਂਜੀ ਤੁਹਾਡਾ ਕੰਮ ਵਧੀਆ ਚੱਲਦਾ ਵਾ ਤੁਸੀਂ ਆਪਣਾ ਕੰਮ ਆਪਣਾ ਸਟੀਲ, ਬਰਾਸ ਕੋਪਰ, ਕੋਪਰ ਸਾਰਾ ਕਰਦੇ ਜੇ ਨਾ।
ਹਾਂਜੀ ਹਜੇ ਪਿੱਤਲ ਦਾ ਨੀ ਕੀਤਾ ਪਿੱਤਲ ਕਰਨੀ ਆ।
ਅੱਛਾ ਪੀਤਲ ਹਜੇ ਸ਼ੁਰੂ ਕਰਨਾ ਤੁਸੀਂ।
ਹੂੰ
ਕਰਲਓ ਵੀ ਵਧੀਆ ਰਹਿਣਾ ਜੇ।
ਹਾ
ਕਿ ਆਪਣਾ ਕੀ ਲੋਟੇ ਬਣਾਉਂਦੇ ਨੇ ਬਰਤਨ, ਬਰਤਨ-ਬੁਰਤਨ ਵੀ ਬਣਾਉਂਦੇ ਸੀ ਕੀ।
ਬਰਤਨ ਹਾਂ ਬਰਤਨ ਆਪਾਂ ਮੈਨਫੈਕਚਰਿੰਗ ਕਰਦੇ ਹਾਂ ਮਤਲਬ ਸਾਰਾ ਕੁਛ ਸਾਡੇ ਕੋਲ ਬੰਦਾ।
ਅੱਛਾ ਚੰਗੀ ਗੱਲ ਹੈ ਭਾਜੀ ਬਹੁਤ ਚੰਗੀ ਗੱਲ ਹੈ।
ਹੂੰ।
ਹੋਰ ਸੁਣਾਓ ਭਾਜੀ?
ਤੇ ਅੱਜ ਕੱਲ ਪੋਲਿਊਸ਼ਨ ਕਿੰਨਾ ਵੱਧ ਗਿਆ ਆ ਦਿਲੀ-ਦਾਲੀ ਚ ਜਿੱਥੇ ਤੁਸੀਂ ਰਹਿੰਦੇ ਹੋ।
ਬਹੁਤ ਵਧ ਗਿਆ ਭਾਜੀ ਬਹੁਤ ਏਅਰ ਪੋਲਿਊਸ਼ਨ ਬੜਾ ਜ਼ਿਆਦਾ ਵੱਧਦਾ ਵਾ ਦਿਨ ਪਰ ਦਿਨ।
ਹੋਰ ਉਹ ਜੀਵਾਂ ਵਾਸਤੇ ਕਿੰਨਾ ਗ਼ਲਤ ਤਾਂ ਜਿਹੜੇ ਜੀਵ ਹੁੰਦੇ ਨੇ ਪਕਸ਼ੀ। ਇਹਨੂੰ ਰੋਕਣ ਵਾਸਤੇ ਤਾਂ ਬੰਦੇ ਨੂੰ ਇੱਕ ਨਾ ਇਕ ਪੇੜ-ਪੂੜ ਲਗਾਣਾ ਚਾਹੀਦਾ ਆ।
ਹਾਂਜੀ ਬਿਲਕੁਲ ਭਾਜੀੀ ਰੋਜ਼ ਇੱਕ ਪੇੜ ਲਾਉਣਾ ਹੀ ਚਾਹੀਦਾ ਬਿਲਕੁਲ।
ਹਮ ਵਧੀਆ, ਵਧੀਆ।
ਹਮ ਰਚੀ ਕਰਦੇ ਸੀ।
ਬਸ ਰੋਟੀ ਰੂਟੀ ਖਾਣ ਲੱਗਾ ਸੀ ਕੱਲ ਫੋਨ ਆ ਗਿਆ।
ਹਾਂਜੀ ਮੈਂ ਕਿਹਾ ਤੁਸੀਂ ਯਾਦ ਕਰਦੇ ਨੀ ਆਪੇ ਹੀ ਕਰ ਲਈਏ।
ਨਹੀਂ ਨਹੀਂ ਮੈਂ ਆਉਣਾ ਹੈਗਾ ਪਤਾ ਕੀ ਚੱਕਰ ਜਿਹਾ ਨੀ ਲੱਗਦਾ ਪਿਆ ਮੈਂ ਮੈਨੂੰ ਕੰਮ ਵੀ ਹੈਗਾ ਕੁਛ ਮੈਂ ਆਉਣਾ ਵਾਂ।
ਅੱਛਾ।
ਹਾਂਜੀ।
ਰੋਟੀ ਤੇ ਭਾਜੀ ਘਰ ਦੀ ਸਵਾਦ ਹੁੰਦੀ ਬਾਹਰ ਦਾ ਕੁਛ ਨੀ ਹੁੰਦਾ ਭਾਜੀ।
ਬਾਹਰ ਹੈ ਕੀ ਆ ਤਲਿਆ ਮਲਿਆ ਖਾਣਾ ਗੰਦੇ ਮੈਦੇ ਖਾਣੇ ਆ। ਰੋਟੀ ਘਰ ਦੀ ਖਾਓ
ਸਭ ਤੋਂ ਬੈਸਟ
ਘਰ ਜੇਕਰ ਸਰਸੋਂ ਦਾ ਸਾਗ ਬਣਜੇ ਫਿਰ ਤਾਂ ਰੋਟੀਆਂ ਦੀ ਲਹਿਰ ਲੱਗੀ ਰਹਿੰਦੀ ਹੈ।
ਬਿਲਕੁਲ ਬਿਲਕੁਲ।
ਹਮ।
ਹਮ। ਹੋਰ ਸੁਣਾਉ ਤੁਸੀਂ
। ਆਹੋ ਆਹੋ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਕਿਧਰ ਪਾਣੀ ਪੂਣੀ ਪੀਓ
ਹਾਂਜੀ ਭਾਜੀ ਪਾਣੀ ਤਾਂ ਰੋਜ਼ ਅੱਠ ਆਪਣਾ ਅੱਠ ਗਲਾਸ ਪੀਣਾ ਚਾਹੀਦਾ ਭਾਜੀ ਰੋਜ਼ ਅੱਠ ਗਲਾਸ ਪਾਣੀ
ਹੁਣ ਅੱਠ ਕਿ ਦਸ ਗਲਾਸ ਪੀਓ ਜਿੰਨਾ ਪੀ ਸਕਦੇ ਹੋ ਓਨਾ ਪੀਓ ਬਹੁਤ ਜ਼ਰੂਰੀ ਹੈ।
ਹਾਂਜੀ ਭਾਜੀ ਬਿਲਕੁਲ ਬਿਲਕੁਲ ਮੌਸਮ ਮੌਸਮ ਦੇ ਹਿਸਾਬ ਨਾਲ ਜਿੰਨਾ ਹਾਈਡਰੇਟਡ ਰਹੇਗਾ ਨਾ ਬੰਦਾ ਉਨੀ ਸਕਿੰਨ ਸਾਫ਼ ਰਹਿੰਦੀ ਆ ਅੰਦਰ ਡਾਇਜੈਸ਼ਨ ਉਨਾ ਹੀ ਵਧੀਆ ਰਹਿੰਦਾ।
ਪਾਣੀ ਨਾਲ ਸਕਿਨ ਸਾਡੀ ਗਲੋ ਕਰਦੀ ਆ ਗੱਲ ਸਾਰੀ ਇਹ ਆ।
ਹਾਂਜੀ ਬਿਲਕੁਲ ਭਾਜੀ।
ਹੋਰ ਫੇਰ ਹੋਰ ਰੋਟੀ ਖਾ ਲਈ।
ਬਸ ਠੀਕ ਜੀ ਆਪਾਂ ਆਪਣਾ ਰਾਜਮਾਂ ਚੋਲ ਮੈਨੂੰ ਕਿੰਨੇ ਪਸੰਦ ਰਾਜਮਾਂ ਚੋਲ
ਆਹੋ ਆਹੋ ਵਧਾਈਆਂ ਮੇਰੀ ਗੱਲ ਸੁਣੋ ਮਤਲਬ ਰਾਜਸਾ ਚੌਲ ਤੇ ਪਸੰਦ ਕਿਹਨੂੰ ਨੀ ਹੈਗੇ ਤੇ ਮੇਰੀ ਗੱਲ ਸੁਣੋ ਤੁਹਾਡੇ ਉੱਥੇ ਕੋਈ ਜਾਣਕਾਰ ਹੈਗਾ ਜਿਹੜਾ ਐਨ ਜੀਓ ਚ ਹੈਗਾ।
ਹਾਂਜੀ ਭਾਜੀ ਹੈਗਾ ਭਾਜੀ ਹਾਂਜੀ ਮੇਰਾ ਤਾਏ ਦਾ ਮੁੰਡਾ ਕਰਦਾ।
ਮੈਂ ਕਿਹਾ ਨਾ ਉਹਨਾਂ ਨਾਲ ਮਿਲ ਕੇ ਕੋਈ ਕੰਮ ਨਾ ਕਰਾ ਲਈਏਈ ਵਧੀਆ ਮਤਲਬ ਆਪਾਂ ਵੀ ਥੋੜੇ ਜੁੜ ਜਾਈਏ ਮਤਲਬ ਇਹ ਨੀ ਤਿੰਨਾਂ ਕੁ ਸਾਲਾਂ ਲਈ ਥੋੜਾ ਇੱਕ ਅੱਧਾ ਪੇੜ ਆਪਾਂ ਵੀ ਲਾ ਲੈਣਾ ਥੋੜਾ ਪੁਨ ਹੀ ਲੱਗ ਜਾਂਦਾ ਕੋਈ ਗੱਲ ਨਹੀਂ।
ਤੇ ਉਹ ਉਹਨਾ ਨੂੰ ਸੇਵਾ ਪਾ ਦਿਆ ਕਰੋ ਮੈਂ ਤੇ ਪਾਉਦਾ ਭਾਜੀ ਹਰ ਮਹੀਨੇ ਸੇਵਾ।
ਅੱਛਾ ਮਤਲਬ ਸੈਨਿਕ ਸਕੂਲ ਸੀ ਨਾ ਉਹਨਾਂ ਜਿਵੇਂ ਮੈਨੂੰ ਭੇਜਦੇ ਨਾ ਮੈਂ ਪਾ ਕੇ ਕਰਾਂ।
ਹਾਂਜੀ ਭਾਜੀ ਉਹ ਆਪਣਾ ਰੋਜ਼ ਪੰਜਾਹ ਪਲੇਟ ਲਾਉਂਦੇ ਨੇ ਡੇਲੀ ਹਰੇਕ ਅਲੱਗ ਅਲੱਗ। ਜ੍ਹਗਾ ਜਾ ਕੇ
ਇਹ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ।
ਬਿਲਕੁਲ ਬਿਲਕੁਲ ਭਾਜੀ।
ਇਹ ਬੰਦੇ ਦੀ ਹਿੰਮਤ ਹੁੰਦੀ ਉਹ ਕਰਦੇ ਪਏ ਇਹ ਜਿਹੜਾ
ਹਾਂਜੀ ਹਾਂਜੀ ਭਾਜੀ ਬਿਲਕੁਲ ਸਹੀ ਕਹਿੰਦਾ ਪਿਆ।
ਸਾਨੂੰ ਦੇ ਕੰਮਾਂ ਕਾਰਾਂ ਚੋਂ ਫੁਰਸਤ ਹੀ ਨੀ ਹੁੰਦੀ ਤੇ ਉਹ ਤੇ ਕਰਦੇ ਪਏ ਨੇ ਦੇਖ ਲਓ।
ਬਿਜ਼ੀ ਰਹੀਦਾ ਜੀ ਭਾਜੀ, ਹੁਣ ਉੱਥੇ ਚੰਗੇ ਪਾਸੇ ਨਹੀਂ ਲੱਗੇ ਚੰਗੇ ਪਾਸੇ ਲਾਉਣ
ਹਾਂਜੀ ਹਾਂਜੀ ਸਹੀ ਗੱਲ ਆ।
ਹਾਂਜੀ।
ਜੀ ਹੋਰ ਦੱਸੋ ਅੱਗੇ। ‍ ਪੋਲਿਊਸ਼ਨ ਵਾਲਾ ਕੁਛ ਕੀ ਕਰੀਏ ਮਤਲਬ ਬੰਦਾ ਪੇੜ ਉਗਾਏ ਹੋਈ ਗੱਲ ਆ ਗਈ ਦੁਆਰਾ ਵੀ ਜਦੋਂ ਤੇ ਬੰਦਾ ਇਨਵਾਈਸ
ਹਾਂਜੀ ਉਹ ਵੀ ਘੱਟ ਹੋਣਾ ਚਾਹੀਦਾ ਭਾਜੀ ਬਿਲਕੁਲ।
ਉਹੀ ਤੇ ਉਹ ਸਰਕਾਰ ਕੋਈ ਐਕਸ਼ਨ ਲੇ ਨਾ
ਹਾਂਜੀ ਭਾਜੀ ਉਹਨਾਂ ਨੇ ਬਣਾਇਆ ਤਾਂ ਹੋਇਆ ਲੋਅ ਬਣਾਇਆ ਦੱਸ ਵੱਜੇ ਦਬਾਅ ਕੋਈ ਨੀ ਉਹ ਕਰਨਾ ਚਾਹੀਦਾ ਗਾਣੇ ਨੀ ਚੱਲਣੇ ਚਾਹੀਦੇ
ਸੁਣਦਾ ਕੌਣ ਭਾਜੀ ਗੱਲ ਆਈ ਹੈ ਨਾ
ਉਹੀ ਤਾਂ ਭਾਜੀ ਹੁਣ ਸਾਨੂੰ ਆਪਣਾ ਲੋਅ ਕਰਨਾ ਚਾਹੀਦਾ ਨਾ ਜਿਹੜੇ ਜਿਹੜੇ ਰੂਲ ਹੁੰਦੇ ਨੇ ਲੋਅ ਕਰਨੇ ਚਾਹੀਦੇ ਨੇ
ਨਹੀਂ ਸਹੀ ਗੱਲ ਆ ਉਹ ਤਾਂ, ਬਿਲਕੁਲ, ਬਿਲਕੁਲ ਸਹੀ ਗੱਲ ਆ ਤੇ ਆਹ ਉਹ ਆਖੀ ਫਿਰ ਮੈਂ ਕਹਿ ਰਿਹਾ ਵੀ ਆਇਓ ਘਰ ਆਈਓ ਕਦੇ ਮੈਂ ਵੀ ਚੱਕਰ ਮਾਰਾਂਗਾ ਕੋਈ ਗੱਲ ਨੀ
ਹਾਂਜੀ ਭਾਜੀ ਮੈਂ ਆਉਂਦਾ ਆਪਣਾ ਜ਼ਰੂਰ ਆਵਾਂਗਾ ਅਗਲੇ ਹਫ਼ਤੇ ਤੇ ਮੇਰਾ ਚੱਕਰ ਲੱਗਣਾ ਜਰਾ ਮੈਂ ਆਵਾਂਗਾ ਤੁਹਾਨੂੰ ਜਰੂਰ ਮਿਲਾਂ ਫੈਮਲੀ ਨਾਲ ਆਣਾ ਮੈਂ ਜਰਾ।
ਹੂੰ। ਹੋਰ ਹੋਰ ਦੱਸੋ ਬੱਚੇ ਠੀਕ ਨੇ ਮਤਲਬ ਖ਼ਬਰਾਂ ਖ਼ਬਰਾਂ ਪੜ੍ਹਦੇ ਨੇ ਹੈਗਾ ਕੋਈ ਗਿਆਨ ਗਿਉਨ ਮਤਲਬ ਰੱਖਦੇ ਨੇ
ਹਾਂਜੀ ਹਾਂਜੀ ਕਿਉ ਨੀ ਰੱਖਦੇ ਭਾਜੀ
ਹਾਂਜੀ ਬ ਪਾਸੇ ਲੱਗਿਆ ਮੈਂ ਤੇ ਆਪ ਕਹਿੰਦਾ ਪੜਿਆ ਕਰੋ ਖ਼ਬਰਾਂ ਵੀ ਅੱਛੀ ਗੱਲ ਆ ਵੀ ਬੰਦੇ ਨੂੰ ਪਤਾ ਲਗਣਾ ਚਾਹੀਦਾ ਦੁਨੀਆ ਚ ਕੀ ਹੋ ਰਿਹਾ। ਹੈਲੋ ਹੈਲੋ
ਹਾਂਜੀ
ਹਾਂਜੀ ਹਾਂਜੀ ਹੋਰ ਮੈਂ ਕਹਿ ਰਿਹਾ ਚਲੋ ਠੀਕ ਆ ਕੋਈ ਨੀ ਮਿਲਦੇ ਹ ਤੁਸੀਂ ਆ ਨਾ ਘਰ ਆ ਮੈਂ ਆਵਾਂਗਾ
ਹਾਂਜੀ ਜ਼ਰੂਰ ਭਾਜੀ ਜਰੂਰ ਮੈਂ ਆਵਾਂਗਾ ਆਪਣਾ ਅਗਲੇ ਹਫ਼ਤੇ ਮੇਰਾ ਚੱਕਰ ਲੱਗਣਾ ਮੈਂ ਤੁਹਾਨੂੰ ਜਰੂਰ ਮਿਲਾਂਗਾ ਚਲੋ ਠੀਕ ਹੈ ਭਾਜੀ
ਠੀਕ ਹੈ ਠੀਕ ਹੈ ਜੀ ਠੀਕ